ਹੈ,
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਠੀਕ ਉ
ਹਾਂ ਵਧੀਆ, ਤੁਸੀਂ ਦੱਸੋ ਠੀਕ ਹੋ।
ਹਾਂਜੀ-ਹਾਂਜੀ ਆਪਾਂ ਵੀ ਠੀਕ। ਹਾਂਜੀ, ਮੈਂ ਨਾ ਇੱਕ ਗੱਲ ਕਰਨੀ ਸੀ। ਤੁਹਾਡੇ ਨਾਲ ਮਤਲਬ ਅਮ, ਤੁਸੀਂ ਜਿੰਮ ਵਗੈਰਾ ਜਾਂਦੇਓ
ਨਾ ਹ ਅਬ ਮੈਂ, ਜਾਂਦੀ ਨੀ ਜਿੰਮ ਘਰੋਂ ਟਾਈਮ ਹੀ, ਨੀ ਮਿਲਦਾ ਜਾਣ ਵਾਸਤੇ, ਜਿੰਮ ਜਾਣ ਨੂੰ ਕਿੱਥੇ ਟਾਈਮ ਮਿਲੇਗਾ?
ਅੱਛਾ-ਅੱਛਾ, ਨਹੀਂ ਜਾਇਆ ਕਰੋ ਜਿੰਮ। ਜਿਮ ਜਾਨ ਤੇ ਬੋਲਦੇ ਨੇ
ਹਾ, ਤੁਸੀਂ ਜਾਦੇ ਓ
ਹਾਂਜੀ-ਹਾਂਜੀ, ਮੈਂ ਜਾਂਦੀ ਹਾਂ। ਮੈਨੂੰ ਹੋ ਗਏ ਹੈ, ਵਨ ਮੰਥ ਹੋ ਗਿਆ ਜਾਂਦੇ ਹੋਏ।
ਅੱਛਾ, ਜੀ ਕਿ ਤੁਸੀਂ ਫਿਰ ਕੀ-ਕੀ ਕੀਤਾ, ਆਪਣੇ ਬੋਡੀ ਨੂੰ ਮੈਂਟੇਨ ਕਰਨ ਲਈ?
ਵੈਸੇ ਵੱਧ ਮਤਲਬ, ਹਜੇ ਤਾਂ ਵਨ ਮੰਥ ਹੀ ਹੋਇਆ ਮੈਨੂੰ ਜਦ ਹੋਏ ਨਾ। ਮਤਲਬ ਜਿਹਦੇ ਤਾਂ ਬਹੁਤ ਜ਼ਿਆਦਾ ਫ਼ਾਇਦੇ ਤੁਸੀਂ ਮੈਂ ਤੁਹਾਨੂੰ ਦੇਖਿਆ ਸੀ ਨਾ ਜਿਵੇ ਮੇਰੇ ਕੋ ਤੁਰਿਆਂ ਨੀ ਜਾਂਦਾ ਥੋੜੀ ਮਸਲਸ ਵਗੈਰਾ ਜਾਂ ਟੰਗਾਂ'ਚ ਦਰਦ ਰਹਿੰਦਾ, ਤੁਸੀਂ ਜਿੰਮ ਵਗੈਰਾ ਜੋਈਨ ਕਰੋ। ਤੁਹਾਨੂੰ ਮਤਲਬ ਬਹੁਤ ਮਤਲਬ ਅੱਛਾ ਲੱਗੇਗਾ।
ਅੱਛਾ, ਹਾਂਜੀ-ਹਾਂਜੀ ਕਰਾਂਗੇ ਜੋਇਨਿੰਗ। ਸੋਚਦੀ ਆਂ ਸ਼ਾਮ ਟਾਈਮ ਲਈ ਜੋਈਨਿੰਗ ਕਰਾਂ। ਇੱਕ-ਦੋ ਘੰਟੇ ਲਈ ਜਿੰਮ ਜਾਵਾਂ, ਆਪਣੇ ਲਈ ਮੇਨਟੇਨ ਕਰਨ ਬੋਡੀ ਨੂੰ।
ਜਾਇਆ ਵੀ ਜਾਂਦਾ ਨਾਲ ਜਿਵੇਂ, ਮੈਂ ਤਾਂ ਤੁਹਾਡਾ ਤੇ ਮੇਰਾ ਸਾਥ ਬਣ ਗਿਆ ਫੇਰ ਦੋਨੋ ਚਲੇ ਗਏ। ਹਾਂਜੀ, ਇੱਕ ਜਿੰਮ ਦੇ- ਦੇ ਬਹੁਤ ਫਾਇਦੇ ਨੇ ਤੁਹਾਡਾ ਜਿਵੇਂ ਫੈਟ ਹੈਗਾ ਉਹ ਕੰਟਰੋਲ ਹੋਏ। ਹਾਂ, ਠੀਕ ਏ ਮੈਂਟਲ ਹੈਲਥ ਵਾਸਤੇ ਬਹੁਤ ਵਧੀਆ ਏ।
ਆਪਣਾ ਆਪਣੇ ਸਰੀਰ ਨੂੰ ਅੱਛਾ ਮਹਿਸੂਸ ਕਰਾਂਗੇ।
ਬਹੁਤ ਵਧੀਆ। ਹੈਨਾ ਮਤਲਬ ਰਹਿੰਦਾ ਮਾਇੰਡ ਵੀ। ਸਟਰੈਸ ਵਗੈਰਾ ਇਨਾ ਹੁੰਦਾ ਨ ਕਿਸੇ ਚੀਜ਼ ਦਾ।
ਅੱਛ ਜੀ, ਤੁਸੀਂ ਪਹਿਲੇ ਮੰਥ'ਚ ਸਾਨੂੰ ਕੀ ਸਿਖਾਉਣਗੇ?
ਫਸ਼ਟ ਮੰਥ'ਚ ਤੇ ਮਤਲਬ ਜ਼ਿਆਦਾ ਨੀ ਅਸੀਂ ਕਰਨਾ ਕਿਉਂਕਿ ਜ਼ਿਆਦਾ ਕਰਾਂਗੇ ਵਿਕ ਕਿਸੇ ਨੂੰ ਹਜੇ ਆਦਤ ਨੀ ਹੋਗੀ ਨਾ। ਵੀਕ ਸਾਡੀ ਬੋੰਸ ਜਿਹੜੀਆਂ ਨੇ ਹਾਂ ਟਾਈਮ ਲੱਗੇਗਾ ਸਾਨੂੰ, ਤੇ ਆਪਾ ਥੋੜਾ ਹੀ ਵਰਕ ਕਰਾਦੇ। ਕੋਈ ਵਜ਼ਨ ਤੁਹਾਡੇ ਕੋਲ ਚੁੱਕਵਾਨ ਗੇ ਜ਼ਿਆਦਾ ਵੇਟ ਨਹੀਂ ਕਰਵਾਉਂਦੇ ਉ।
ਅੱਛਾ ਜੀ-ਅੱਛਾ ਜੀ ਤੇ ਮੰਧ ਕੀ ਫਸ਼ਟ ਅੱਛਾ। ਨੀ, ਮੈਂ ਜਦੋਂ ਮੈਂ ਪਲੱਸ ਟੂ ਸਕੂਲ ਪੜ੍ਹਦੀ ਸੀ ਨਾ ਤਾਂ ਉ ਕਿਤਾਬਾਂ'ਚ ਲਿਖਿਆ ਹੋਇਆ ਸੀ ਕਿ ਬਈ ਆਪਣੇ ਆਪ ਨੂੰ ਸਵਸਥ ਰਹਿੰਦਾ ਹੈ, ਅੱਜ ਜ਼ਿਆਦਾ ਕਿਉਂਕਿ ਸਾਡੇ ਸਰੀਰ ਨਾਲ ਜੋ ਹਡੀਆਂ ਹੈ ਮਾਸਪੇਸ਼ੀਆਂ ਸਹੀ ਰਹਿੰਦੀਆਂ, ਖਾਣ-ਪੀਣਾ ਆਪਣਾ ਪਾਚਨ ਸਹੀ ਰਹਿੰਦਾ।
ਹਂਜੀ।
ਕੰਟਰੋਲ ਹੋ ਜਾਏਗਾ।
ਹੰਜੀ।
ਹੋਰ ਮੈਂਟਲ ਹੈਲਥ ਵੀ ਥੋੜਾ ਮਤਲਬ ਰੱਖਦਾ ਉਹਦੇ ਨਾਲ।
ਅੱਛਾ ਜੀ, ਉਹ ਤਾਂ ਹੈਈ।
ਮਤਲਬ ਤੁਹਾਨੂੰ ਥਕਾਵਟ ਜਿਆਦਾ ਮਹਿਸੂਸ ਨਹੀਂ ਹੋਏ ਕਰੇਗੀ।
ਹੰਜੀ, ਮੈਨੂੰ ਤੇ ਬਹੁਤ ਥਕਾਵਟ ਹੁੰਦੀ ਏ ਦਿਲ ਕਰਦਾ ਸੁੱਤੀ ਰਵਾਂ। ਕੰਮ ਕਰਾਗੀ ਨਾ, ਇੰਨਾ ਥਕਾਵਟ ਹੁੰਦੀ ਹੈ ਨਾ ਬਹੁਤ ਥਕਾਵਟ ਸੋਚਦੀ
ਇਨਾ ਮਿਲਦੀ। ਅਗਰ ਸਾਨੂੰ ਐਨਰਜੀ ਵੀ ਮਿਲੇਗੀ ਤੇ ਸਾਨੂ ਰਾਤੀ ਨੀਂਦਰ ਵੀ ਮਤਲਬ ਬਹੁਤ ਵਧੀਆ ਆਦੀਏ।
ਹਾਂ, ਅੱਛਾ ਚਲੋ ਮੈਂ ਸੋ ਸੋਚਦੀ ਆਂ ਮੈ ਘਰ ਗੱਲ ਕਰਾਂਗੀ, ਹਾਂਜੀ।
ਹੰਜੀ, ਹੁਣ
ਮਤਲਬ ਮੈਂ ਜਦੋਂ ਇੱਕ-ਦੋ ਦਿਨ ਗਈਆ। ਮੈਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਈ, ਆਦਤ ਪੈ ਜੇਗੀ ਨਾ ਕਿਸੇ ਚੀਜ਼ ਦੀ। ਤੇ ਫਿਰ ਠੀਕ ਰਹੇਗਾ।
ਹਾਂਜੀ, ਉਹ ਤੇ ਮੈਂ ਚਲੋ ਮੈਂ ਨਾ ਗੱਲ ਕਰਾਂਗੀ ਆਪਣੇ ਉ ਹਸਬੈਂਡ ਨਾਲ ਕਿ ਮੈਂ ਜਿਮ ਜੋਇਨਿੰਗ ਕਰਨਾ ਚਾਹੁੰਦੀ ਹ ਮੇਰਾ ਥੋੜਾ ਬੋਡੀ ਦੀ ਜੋ ਮੋਟਾਪਾ ਹੈ ਉਹ ਤੋੜਾ ਠੀਕ ਹੋਜੂਗਾ, ਮੇਨਟੇਨ ਕਰਨ ਵਸਤੇ ਪੁੱਛਦੀਆਂ ਇੰਨਾਨੰ, ਆਏ ਗੇਨਾ ਫੇ ਪੁੱਛਾਂਗੀ, ਜੇ ਪੁੱਛਕੇ ਤੁਆਡੇ ਨਾਲ ਚਲਾਂ ਕਰਾਂਗੀ ਡੇਲੀ।
ਹੰਜੀ-ਹੰਜੀ, ਔਰ ਕੁਛ ਖਾਣ-ਪੀਣ ਦਾ ਵੀ ਜਿਵੇਂ ਅਹ ਕਿ ਵੈਜੀਟਟੇਬਲਸ ਖਾਣੀਆਂ ਨੇ ਸਾਨੂੰ ਔਈਲੀ ਥੋੜਾ ਘੱਟ ਰੱਖਣਾ ਪਏਗਾ।
ਹਾਂਜੀ, ਉਹ ਤਾਂ ਹੈ ਹੀ ਹੈ ਉਹ ਤੇ ਕਹਿੰਦੇ ਨੇ ਕਿ ਵੀ ਆਪਾਂ ਜੋ ਜਿਮ ਕਰਦਾ ਜੋ ਨਹੀ ਕਰਦਾ ਨਾ ਬਾਹਰ ਚੀਜ਼ਾਂ ਬੰਦ ਕਰ ਦਿੰਦੇ ਨੇ ਬਾਹਰ ਚੀਜ਼ਾਂ ਨਹੀਂ ਖਾਣੀਆਂ ਬਾਰ ਦੀਆਂ ਚੀਜ਼ਾਂ ਬੰਦ ਏ
ਹਾਂ-ਹਾਂ ਥੋੜਾ ਸਾਨੂੰ ਮਿੱਠਾ ਵੀ ਘੱਟ ਖਾਣਾ ਪਏਗਾ ਮਤਲਬ ਥੋੜੀ- ਥੋੜੀ ਚੀਜ਼ਾਂ ਇੱਕੋ ਦਮ ਨਹੀ ਸਭ ਕੁਛ ਘੱਟ ਕਰਨਾ। ਆਰਾਮ -ਆਰਾਮ ਨਾਲ ਥੋੜਾ- ਥੋੜਾ ਕਰਕੇ ਘਟ ਕਰੋ ਤਾਂ ਤਾਂ ਕਿ ਤੁਹਾਡੀ ਬੋਡੀ ਨੂੰ ਵੀ ਥੋੜਾ ਮਤਲਬ ਠੀਕ ਜਾ ਲੱਗੇ, ਇੱਕ ਦਮ ਘੱਟ ਕਰੋਗੇ ਤੇ ਜਾਦਾ ਇਫੈਕਟ ਪਏਗਾ।
ਹਾਂਜੀ ਇਹ ਤਾਂ ਹੈ ਈ ਏ ਧੀਰੇ -ਧੀਰੇ ਕਰਕੇ ਬਨਾਉਣਾ ਤਾਂ ਸਰੀਰ ਬਣੇਗਾ ਤੇ ਅਗਰ ਛੱਡਾਂਗੇ ਤਾਂ ਹੀ ਸਾਨੂੰ ਅੱਛਾ ਮਿੱਠਾ ਤੇ ਬਹੁਤ ਘੱਟ ਖਾਣਾ ਚਾਹੀਦਾ ਸੀ
ਕਈ ਕੁੜੀਆਂ ਚ ਹੁਣ ਪ੍ਰੋਬਲਮ ਹੋ ਜਾਂਦੀ ਹੈ ਨਾ ਪੀਰੀਅਡਸ ਵਗੈਰਾ ਦੀ
ਹਾਂਜੀ-ਹਾਂਜੀ
ਉਦੇਂ ਜਿਵੇਂ ਐਕਸਾਈਜ਼ ਕਰਦੇ ਹਾਂ ਤੇ, ਉਹਦਾ ਵੀ ਮਤਲਬ ਬਹੁਤ ਬੈਨੀਫਿਟ ਏ ਪੀਰੀਅਡਸ ਲਈ ਵੀ ਮੱਤਲਬ ਟਾਈਮ ਤੇ ਆਪਨਾ ਇਕ ਆਦੇਂ ਹੈ ਹਾਰਮੋਨਸ ਜਿਹੜੇ ਸਾਡੇ ਇੰਨਬਲੈਂਸ ਹੋ ਜਾਂਦੇ ਆ, ਉਹਦੇ ਲਈ ਵੀ ਠੀਕ ਰਹਿੰਦਾ
ਹਾਂਜੀ- ਹਾਂਜੀ ਉਹ ਤੇ ਹੈਈ ਏ ਜੇ ਆਪਾਂ ਆਪਨੇ ਆਪ ਨੂੰ ਕਰਾਂਗੇ ਤੇ ਅੱਛਾ ਰਹਿੰਦੇ ਮਹਿਸੂਸ
ਹਾਂਜੀ
ਹਾਂਜੀ, ਤਹਾਨੂੰ ਮਤਲਬ ਕੀ ਤੁਸੀਂ ਕਿਸ ਟੈਮ ਜਾਂਦੇ ਹੋ ਸ਼ਾਮ ਟੈਮ ਯਾ ਸਵੇਰ ਟੈਮ
ਹਾਂ, ਸਵੇਰ ਟੈਮ ਵੀ ਏ ਪਰ ਮੈਂ ਨਾਂ ਸ਼ਾਮ ਦੇ ਟੈਮ ਹੀ ਜਾਂਦੇ ਕਿਉਂਕਿ ਸਵੇਰ ਟੈਮ ਨਾ ਘਰ ਦਾ ਵੀ ਕੰਮ ਹੁੰਦਾ ਉਵੀ ਹੇਗੇਆਂ ਪੂਰੇ ਘਰ ਦੀ ਸਫ਼ਾਈ ਵਗੈਰਾ ਕਰਨੀ
ਅੱਛਾ ਜੀ ਚਲੋ ਅਸੀਂ ਸਵੇਰ ਟਾਈਮਿੰਗ ਜਾਂਦਾ ਵਧੀਆ ਹੁੰਦਾ ਹੈ। ਵਧੀਆ ਦੇਖਦੇ ਹਾ ਅਭੀ ਦੇਖਦੇ ਕਿ ਸ਼ਾਮ ਟੈਮ ਕਰਦੇ ਆ ਸਵੇਰੇ ਟੈਮ ਕਰਦੇ ਆ-
ਹਾਂ ਤੁਸੀਂ ਨਾਂ ਮੈਨੂੰ ਦੱਸ ਦਿਓ ਆਪਾਂ ਚੱਲਾਂਗੇ ਇੰਨੇ ਬੈਨੀਫਿਟ ਏ ਦੇਖੋ ਸਾਡੀ ਘਰ ਬੈਠੇ ਵੀ ਆਪਾਂ ਸਾਡੀ ਬੋਡੀ ਮਤਲਬ ਚੰਗੀ ਤਰ੍ਹਾਂ ਕੰਮ ਨੀ ਕਰ ਪਾਉਂਦੀ ਕਦੀ ਗੋਡਿਆਂ ਚ ਦਰਦ ਕਦੀ ਮਸਲ ਦਰਦ ਹੁੰਦੇ ਏ ਕਦੇ ਸ਼ੋਲਡਰ ਦਾ
ਹਾਂਜੀ
ਮਤਲਬ ਅਜ-ਕਲ ਜ਼ਿੰਦਗੀ ਵੀ ਐਵੇਂ ਦੀ ਮਾੜੀ-ਮਾੜੀ ਗੱਲ ਤੋਂ ਸਭ ਟੈਸ਼ਨ ਵਗੈਰਾ ਲੈਂਦੇ ਸਟ੍ਰੈੱਸ ਹੋ ਜਾਂਦਾ ਥੋੜੀ-ਥੋੜੀ ਗੱਲ
ਹਾਂਜੀ
ਤੇ ਉਹ ਸਭ ਠੀਕ ਹੋ ਜਾਏਗਾ ਨਾ ਕੀ ਅੱਗੇ ਆਪਾਂ ਐਕਸਰਸਾਈਜ਼ ਕਰਾਂਗੇ ਤੇ, ਸਟਰੈਸ ਵੀ ਥੋੜਾ ਕੰਟਰੋਲ ਰਹੇ
ਹੋਰ ਹਾਂਜੀ ਉਹ ਤੇ ਹੈ ਹੀ ਏ ਘਰ ਵੀ ਮੱਤਲਬ ਕੀ ਕੰਮ ਹੁੰਦੇ ਏ ਸਕੂਲ ਬੱਚਿਆਂ ਨੂੰ ਬੱਚਿਆਂ ਦੇ ਸਕੂਲ ਟਿਫਿਨ ਪੈਂਕ ਕਰਨੇ, ਜਾਂ ਉਹ ਦੌੜ ਪਾ ਕਿ ਅੰਦਰ-ਬਾਹਰ ਚੱਕਰ ਲਗਦੇ ਰਹਿੰਦੇ ਆ। ਕਈ ਲੋਕੀ ਹੁੰਦੇ ਨਾ ਚੱਲਦੇ ਹੀ ਨਹੀਂ ਹੈਗੇ, ਘਰ ਬੈਠੇ -ਬੈਠੇ -ਬੈਠੇ ਰਹਿੰਦੇ ਨੇ। ਹਾਲੇ ਤਾਂ ਇਤਨਾ ਹੀ ਬਹੁਤ ਫਾਇਦੇਮੰਦ ਹੈ। ਆਪਾਂ ਕਹਿੰਦੇ ਨੇ ਰੋਜ਼ ਡੇਲੀ ਸੈਰ ਕਰਨੀ ਚਾਹੀਦੀ ਹੈ, ਸ਼ਰੀਰ ਟੰ। ਗਾ ਚੱਲਦੀ ਆ।
ਹੈ
ਹਾਂ ਟੰਗਾ ਚੱਲਣ ਤਾਂ ਤਾਂ ਬੰਦਾ ਸਹੀ ਰਹਿ ਸਵਸਥ ਰਹਿ
ਮੈਂ ਤੇ ਸਵੇਰੇ ਵੀ ਮੈਂ ਘਰ ਦਾ ਕੰਮ ਕਰ ਕੁੁਰ ਕੇ ਨਾ ਮਤਲਬ ਸੈਰ ਕਰਨ ਲੱਗੀ।
ਦੀਦੀ ਕੀ ਕਰ ਰਹੇ ਹੋ ਸਾਨੂੰ? ਹਾਂ ਅੱਛਾ ਜਾਣਾ ਚਾਹੀਦਾ, ਮੈਂ ਵੀ ਜਾਂਦੀ ਮੈਂ ਰਾਤੀ ਜਾਂਦੀ ਹੁੰ ਸੈਰ ਕਰਨ ਲਈ।
ਅੱਛਾ -ਅੱਛਾ।
ਅੱਗੇ ਕਰ ਲਓ। ਕੰਮ ਤੇ ਜਾਣਦੇ ਆ। ਹਾਂਜੀ।
ਚਲੋ, ਤੁਸੀਂ ਦੱਸ ਦਿਓ ਮੈਨੂੰ, ਫੇਰ ਮੈਂ ਕਿਹਾ ਇੰਨੀ ਬੈਨੀਫਿਟ ਹੈ, ਮੈਂ ਕਿਹਾ ਭੈਣ ਜੀ ਨੂੰ ਮੈਂ ਦੇਖਿਆ ਸੀ ਤੁਰਿਆ ਨਹੀਂ ਜਾਂਦਾ। ਦਿੱਕਤ ਹੁੰਦੀ ਹੈ ਤੁਰਨ ਚ ਵੀ। ਮੈਂ ਕਿਹਾ ਚੱਲ ਮੈਂ ਉਹਨਾਂ ਨੂੰ ਕਵਾਂਗੀ ਇੱਕ ਵਾਰੀ ਟਰਾਈ ਕਰ ਲੈਣ, ਅਗਰ ਠੀਕ ਰਹਿੰਦੀ ਹੈ। ਤੇ ਕੀ ਫੇਰ ਉਹਦਾ ਕੋਈ ਉਹ ਥੋੜੀ ਏ ਨੁਕਸਾਨ ਥੋੜ੍ਹੀ ਏ।
ਹਾਂਜੀ, ਨੁਕਸਾਨ ਤੇ ਹੈ ਨੀ ਸਾਡੇ ਲਈ ਫਾਇਦੇਮੰਦ ਹੀ ਹੈ।
ਹਾਂ, ਮੈਨੂੰ ਤੇ ਬੜਾ ਹੀ ਤਰਸ ਆਇਆ, ਮੈਂ ਕਿਹਾ ਚੱਲ। ਕਵਾਂਗੇ ਉਹਨਾਂ ਨੂੰ ਸਲਾਹ ਦੇਵਾਂਗੇ, ਅਗਰ ਜਿੰਮ ਜੁਆਇਨ ਕਰਦੇ ਆ ਤੇ ਫਾਇਦਾ ਹੀ ਹੈ।
ਹਾਂਜੀ, ਫਿਰ ਮੈਂ ਵੇਖ ਕਰਾਂਗੀ ਜੁਆਇਨ। ਤੇ ਮਤਲਬ ਕਿ ਅਤੇ, ਮਤਲਬ ਕਿੰਨੀ ਫ਼ੀਸ ਹੈ ਮੰ ਮੰਥ ਦੀ?
ਉੱਥੇ ਨਾ ਮਤਲਬ ਇੱਕ ਕਾਰਡ ਵੀ ਬਣਦਾ ਜਿਵੇਂ ਸਾਲ ਕਬਨਾ ਨਾ ਹੋਏ ਪਰ ਫਿਰ ਕਈ ਵਿੱਚ ਮਤਲਬ ਕੁਛ ਘਰ ਦੀ ਵੀ ਪ੍ਰੋਬਲਮ ਵਗੈਰਾ ਹੋ ਜਾਂਦੇ ਤੇ ਛੱਡਨਾ ਪੈ ਸਕਦਾ ਵਿੱਚ ਹਨਾ, ਕੁਛ ਪਤਾ ਨੀ ਹੁੰਦਾ ਟਾਈਮ ਦਾ। ਤੇ ਤੁਸੀਂ ਮਤਲਬ ਮਥੰ ਦੀ ਮਤਲਬ ਫੀਸ ਹੈਗੀ ਹੈ ਫਾਈਵ ਹੰਡਰਡ।
ਅੱਛਾ ਜੀ।
ਹਾਂਜੀ।
ਏ ਮੈਂ ਕਿਹਾ ਵਨ ਮੰਥ ਨਹੀਂ ਤੇ ਨੇ ਕਿਹਾ ਹਮ ਇਹੀ ਹੈ ਫਿਰ ਇਕੱਠੀ ਦੇ ਸਕਦੇ ਹਾਂ, ਮਹੀਨਿਆਂ ਦੀ ਛੇ। ਇਹਨਾਂ ਦੀ ਇਕੱਠੀ ਦੇ
ਨਹੀਂ ਪੇ ਉਹ ਫਿਰ ਤੁਸੀਂ ਉਹਨੂੰ ਬੋਲ ਉਹਨਾ ਨੂੰ ਬੋਲਣਾ ਪਏਗਾ, ਨਾ ਅਗਰ ਸਿਕਸ ਮੰਥ ਦਾ ਏ ਤੇ ਸਿਕਸ ਮੰਥ ਦੇ ਹਿਸਾਬ ਨਾਲ ਇਕੱਠੇ ਦੇ ਦੋ ਜਾਂ ਫਿਰ ਹਾਫ ਹਾਫ ਕਰਕੇ। ਅਗਰ ਤੁਸੀਂ ਮੰਥ ਬਾਏ ਮਤਲਬ ਵਨ ਮੰਥ ਦਾ ਕਰਨਾ ਹੈ ਤੁਹਾਨੂੰ ਫਿਰ ਵਨ ਮੰਥ ਕੰਪਲੀਟ ਹੋ ਕੇ ਫਿਰ ਕਰਨੀ ਪਏਗੀ।
ਅੱਛਾ। ਮੈਨੂੰ ਪਾਪਾ ਨਾਲ ਗੱਲ ਕਰਾਂਗੀ, ਪਹਿਲਾਂ ਆਪਾਂ ਫੇਰ ਕੀ ਕਰਾਂਗੇ। ਤੁਹਾਨੂੰ ਫੋਨ ਕਰਦਾਂਗੀ। ਫੇਰ ਗੱਲਾਂ ਕਰਾਂਗੇ ਹੂੰ।
ਹੋਰ ਹੋਰ ਵੀ ਕੋਈ ਲੇਡੀਜ਼ਸ ਵਗੈਰਾ ਹੋਏਗੀ ਨਾ, ਉਹਨਾਂ ਨੂੰ ਵੀ ਪੁੱਛ ਲੈਣਾ ਤੁਹਾਡੇ ਆਸ ਪੜੋਸ ਜਿਹੜੇ ਹੋਣਗੇ।
ਹਾਂ ਕੌਣ ਪੁੱਛਾਂਗੀ ਮੈਂ ਇੱਕ ਨੂੰ ਪੰਜ- ਛੇ ਇੱਕ ਲੇਡੀ ਹੋਣਗਈਆਂ ਨਾਲ ਸਾਡਾ ਸਾਥ ਬਣ ਜਾਓ ਆਣ ਜਾਣ ਦਾ ਵੀ।
ਅਜ ਪਤਾ ਓੜਤਾ ਹੈਟ ਤੇ ਬੋਡੀ ਲਈ ਠੀਕ। ਕੀ ਨਹੀਂ ਹੈਗਾ ਨਾ ਇੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ
ਬੋਤ ਇੰਝ ਪੇਟ ਹੈਗਾ ਜੇ ਫੇਰ ਪਾਟ ਵੱਧ ਜਾਂਦੇ ਨੇ ਸ਼ੋਲਡਰ ਵੱਧ ਜਾਂਦੇ ਨੇ
ਬੋਤ ਬਿਮਾਰੀਆਂ ਨੇ ਫੈਟ ਤਾਂ ਹੋਣਾ ਹੀ ਨੀ ਚਾਹੀਦਾ ਬੋਡੀ ਚ।
ਅਸੀਂ
ਹਾਂ ਇੱਕ ਸਵੇਰੇ ਤੁਸੀਂ ਉੱਠ ਕੇ ਨਾ ਗਰਮ ਪਾਣੀ ਪੀਆ ਕਰੋ।
ਠੀਕ
ਹੁਣ ਤੇ ਗਰਮੀ ਹੈ ਨਾ। ਤੇ ਹਲਕਾ ਜਿਹਾ ਮਤਲਬ ਥੋੜਾ ਜਿਹਾ ਗਰਮ ਕਰ ਲਿਆ ਮਤਲਬ ਇੰਨਾ ਜ਼ਿਆਦਾ ਵੀ ਨੀ ਕਰਨਾ। ਕਿਉਂਕਿ ਪੀਤਾ ਨੀ ਜਾਏਗਾ ਨਾ, ਹਲਕਾ ਜਿਹਾ ਕੋਸਾ ਜਿਹਾ ਕਰ ਲਿੱਤਾ ਗਰਮ ਪਾਣੀ।
ਠੀ ਚਲੋ। ਵਧੀਆ ਚਲ ਠੀਕ ਹੈ। ਹੁਨ ਬਣਾਣਗੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।